ਹੈਲੋ
ਹਾਂਜੀ ਸਾਸਰੀਕਾਲ ਜੀ,
ਸਾਸਰੀਕਾਲ ਹੋਰ ਸੁਣਾਓ ਵਧੀਆ
ਕੀ ਹਾਲ ਚਾਲ
ਬਸ ਵਧੀਆ, ਵਧੀਆ ਕੱਪੜੇ, ਕੁਪੜੇ ਤੈ ਲਾਉਂਦੀ ਪਈ ਸੀ।
ਅੱਛੇ, ਕੱਪੜੇ ਤੋ ਲੇ ਤੁਸੀਂ?
ਕੱਪੜੇ ਤੇ ਧੋ ਲੈ ਨੇ ਆ ਆਪ ਜਿੰਨਾ ਕੱਪੜਾ ਧੋਵੋ ਫੇਰ ਕੱਪੜਾ ਓਨਾ ਹੀ ਬਾਹਰ ਆ ਜਾਂਦਾ ਧੋਣ ਬਾਅਦ।
ਹੈਲੋ?
ਹਾਂਜੀ, ਹਾਂਜੀ ਸੁਣਾਈ ਦੇ ਰਿਹਾ। ਬੋਲੋ?
ਅੱਛਾ, ਅੱਛਾ ਮੈਂ ਕਿਹਾ ਕੱਪੜੇ ਤੋ ਲੇ ਤੁਸੀਂ?
ਹਾਂ ਧੋਲੇ ਨੇ ਕਦੋਂ ਦੇ, ਅੱਠ ਵਜੇ ਮਸ਼ੀਨ ਲਾ ਲਈ ਸੀ। ਅੱਜ ਮੈ
ਅੱਛਾ ਜੀ ਬਿਨਾਂ ਰੋਟੀ ਖਾਏ ਵੀਏ ਚਾਰ ਚੋ ਪੀ ਤੇ, ਪਹਿਲੇ ਕੱਪੜੇ ਧੋਂਦੇ ਹੋ ਕਿਆ?
ਆਹੋ
ਅੱਛਾ ਜੀ।
ਪਹਿਲੇ ਸਿੱਧਾ ਉੱਠੇ ਪਹਿਲੇ ਚਾਹ ਨੀ ਨਾ ਸੀ। ਪੀਂਦੇ, ਗਰਮ ਪਾਣੀ ਪੀ ਲੈਂਦੇ ਹਾਂ। ਤੇ ਫੇਰ ਤਾਂ ਮਸ਼ੀਨ ਲਾ ਲੈਦੇ ਆ ਬਸ ਨਾਲ ਨਾਲ ਕਮਰਾ ਸਾਫ਼ ਕਰ ਲੈਂਦੇ ਆ, ਕੱਪੜੇ ਧੋਣ ਤੋਂ ਬਾਅਦ ਫਿਰ ਚਾਹ ਪੀਂਦੇ ਹਾਂ।
ਅੱਛਾ ਜੀ।
ਤੁਡਾ ਸ਼ ਸ਼ਡਿਊਲ ਬਣਾਏ ਦਾ ਤੁਸੀਂ
ਉਹ ਸ਼ੁਰੂ ਤੋਂ ਆਦਤ ਪੈਗੀ ਨਾ।
ਤੇ ਤੁਹਾਡੀ ਦਰਾਣੀ ਸਾਹਿਬਾਂ
ਉਹ ਵੀ ਇੰਝ ਕਰਦੀ ਹੈ ਜੇ ਉਹਨੇ ਕੱਪੜੇ ਧੋਣੇ ਹੋਣ ਪਹਿਲੇ ਤੇ ਉਹ ਵੀਂ ਏਂਜੀ ਕਰੇਗੀ ਪੈਲੇ ਕੱਪੜੇ ਧੋ ਲਏਗੀ ਫੇਰ ਓਂਦਾ ਬੋਬੀ ਏ ਦਾ ਘਰਵਾਲਾ ਉੱਠਦਾ ਐ। ਤੇ ਕੱਠੀ ਚਾਹ ਬਣਾ ਲੈਂਦੀ ਉਹ ਵੀ।
ਐ ਗੱਲ ਠੀਕ ਹੈ ਬਈ ਸੱਤੀ ਸਵੇਰੇ ਕੱਪੜੇ ਧੋ ਲੋ ਨਾ ਟੈਸ਼ਨ ਮੁੱਕ
ਆਹ ਸਾਰਾ, ਸਾਰਾ ਦਿਨ ਟੈਸ਼ਨ ਨੀ ਰਹਿੰਦੀ ਹਨ ਜੇ ਕੱਪੜੇ ਸੁੱਕਣੇ ਹੀ ਪਾਏ ਆ।
ਤੁਸੀਂ ਧੋਏ ਹੋ ਕੱਪੜੇ ਦਾ ਬੜਾ ਪੀਂਗ ਹੈਗਾ ਵੇ। ਕੱਲ ਵਾਲੇ ਕੱਪੜੇ, ਅੱਜ ਸੁੱਕਨੇ ਪਾ ਕੇ ਆਈ ਆ ਅੱਜ ਵਾਲੇ ਕੱਪੜੇ ਧੋਂਦੀ ਪਈਆਂ। ਬਾਰਿਸ਼ ਹੋ ਰਹੀ ਸੀ ਨਾ।
ਕਿਸ ਦਾ? ਤੁਸੀਂ ਅੰਦਰ ਅੱਛਾ ਨਹੀਂ, ਨੀ ਹੁਣ ਤੇ ਇੰਨੀ ਗਰਮੀ ਹੈ ਸੁੱਕ ਜਾਣੇ ਚਾਹੀਦੇ ਕੱਪੜੇ ਤਾਂ।
ਸੁੱਕ ਗਏ ਸੀ ਥੋੜੇ ਬਹੁਤੇ, ਥੋੜ੍ਹੇ ਸਮੈਲ ਸਮੂਲ ਸੀ ਫਿਰ ਮੈਂ ਪਾ ਆਈ। ਧੁੱਪ, ਧੁੱਪ ਆ ਗਈ ਨਾ ਬੜੇ ਥੋੜੀ ਬਹੁਤੀ। ਅੱਛਾ, ਅੱਛਾ।
ਕੱਪੜੇ ਪਾ ਕੇ ਪੱਖਾ ਚਲਾ ਦਿੰਦੇ ਆਂ ਮੈਂ ਸਗੋਂ ਆਪ ਏਨਾ ਦੇ ਪੁਰਾਣੇ ਕੱਪੜੇ ਸਾਰੇ ਬਾਹਰ ਕੱਢਤੇ ਨੇ ਜਿਹੜੇ ਨੀ ਨਾ ਪਾਉਂਦਾ।
ਅੱਛਾ, ਜੀ।
ਸਾਰੇ ਕੱਪੜੇ ਕੱਢਤੇ ਨੇ ਮੈ ਬਾਹਰੋ।
ਚਲੋ ਜੀ ਮੈਂ ਤੁਹਾਨੂੰ ਬਸ ਇੱਕ ਗੱਲ ਸੀ ਤੁਸੀਂ ਫੋਨ ਹੀ ਕਰ ਲਿਆ। ਮੈਂ ਫੌ ਗੱਲ ਕਰਦੀ ਸੀ ਕਿ ਮੈਂ ਕਿੱਟੀ ਪਾਉਣ ਲੱਗੀ ਸੀ। ਤੇ ਹਾਂ ਚੰਗਾ ਕਿਤਾ ਤੁਸੀਂ ਫੋਨ ਕਰ ਲਿਆ ਪਾਣੀ ਆ ਤੁਸੀਂ?
ਕਿੰਨੇ ਦੀ ਆ?
ਹਜ਼ਾਰ ਰੁਪਏ, ਮਹੀਨਾ ਹੈਗੀ ਹੇ।
ਹਜ਼ਾਰ ਰੁਪਏ ਮਹੀਨਾ ਕੋਈ ਨੀ ਆਪਣੇ ਪੁੱਛ ਲੈਂਦੀ ਆਪਣੇ ਹਸਬੈਂਡ ਕੋਲ। ਪੰਜ ਸੋ, ਪੰਜ ਸੋ ਪਾ ਲਾਂਗੇ।
ਸਹੀ ਹੈ ਤੇ ਚਲੋ ਫੇਰ ਹਰ ਮਹੀਨੇ ਉਹ ਵੀ ਹੋਏਗੀ ਗੈਟ, ਟੂਗੇੈਦਰ ਵੀ ਹੋਏਗਾ।
ਹਾਂ ਉਹ ਦੇ ਪੈਸੇ ਵੱਖਰੇ ਨੇ।
ਬਿਲਕੁਲ -ਬਿਲਕੁਲ।
ਨੀ ਹੁਣ ਹਾਰ ਪਾਓ ਕੱਲੀ ਜਾਨੀ ਹੋਵਾਂਗੀ ਨਾ। ਦੋ ਬੰਦਿਆਂ ਦਾ ਸਾਬ ਵੱਖਰਾ ਹੁੰਦਾ ਵੇ।
ਸਹੀ ਆ।
ਪੈਸੇ ਭੇਜ ਦੇਆਂ ਕਰਾਂਗੀ ਆਪਣੇ ਮੈਂ ਕਿੱਟੀ ਤੇ ਰੋਜ ੳਹ ਕੀ ਅਸੀਂ ਦੋ ਜਣੀਆਂ ਹੀ ਆਂ। ਘਰੋਂ ਪੈਸੇ ਮਿਲ ਜਾਂਦੇ ਨੇ ਸਾਨੂੰ ਏਂਜ ਕੱਲੇ ਜਣੇ ਜਾਕੇ ਮਿਲਣੇ ਹੀ ਨੀ।
ਸਹੀ ਹੈ ਸਹੀ ਤੁਹਾਨੂੰ ਕਿੰਨਾ ਮਿਲ ਜਾਂਦਾ ਚਲੋ ਕੋਈ ਨੀ
ਸਾਨੂੰ ਬਾਰਾਂ ਸੌ ਮਿਲ ਜਾਂਦਾ ਵੇ ਛੇ, ਛੇ ਸੌ ਦੇ ਹਿਸਾਬ ਨਾਲ ਜਿਹੜੇ ਪੈਸੇ ਐਕਸਟਰਾ ਮਿਲਦੇ ਨੇ ਐਕਸਟਰਾ ਹੁੰਦੇ ੳਹ ਪਲੀਔ ਪਾਂਦੇ ਹਾਂ।
ਅੱਛਾ- ਅੱਛਾ- ਅੱਛਾ ਕਮੇਟੀ ਔਲਰੈਡੀ ਪਾਈ ਦੀ ਏ ਕਿਆ।
ਨਹੀਂ- ਨਹੀਂ ਹਲੀ ਨੀ ਪਾਈਦੀ ਉਹ ਮੈਸੇਜ ਕਰਦੀਆਂ ਪਈਆਂ ਨੇ ਗਰੁੱਪ ਵਿੱਚ। ਕਿ ਦੁਬਾਰਾ -ਦੁਬਾਰਾ ਮਿਲਣ ਵਾਸਤੇ ਬਨਾਓ।
ਅੱਛਾ -ਅੱਛਾ ਬਸ ਉਹਨੇ ਉਹ ਕੱਪੜੇ ਪਾਣੇ ਹੁੰਦੇ ਨੇ ਵਨ ਸਵੰਨੇ।
ਕਿਉਂਕਿ ਤਾਂ ਕਰਦੀ ਪਏ ਨਾ ਕਿਉਂਕਿ ਜੂਨ ਛੁੱਟੀਆਂ ਮਨਾ ਕਰਦਾ ਸੀ ਨਾ ਸਾਰਿਆਂ ਨੇ। ਕਿ ਜੂਨ ਦੀ ਚਿ ਰੱਖਣੀਆਂ ਉਹ ਵੀ ਸਾਰ ਕੁ ਪੇਕੇ ਚਲੀ ਜਾਂਦੀਆਂ ਨੇ।
ਸਹੀ ਹੈ।
ਤਾਂ ਸਾਰਿਆਂ ਨੇ ਜੂਨ ਮਨਾ ਕਰਤਾ ਸੀ ਕਿਸੇ ਨੇ ਜੂਨ ਕਿੱਟੀ ਨੀ ਪਾਣੀ। ਇੱਕ ਮਹੀਨਾ ਟੱਪ ਕੇ ਪਾਵਾਂਗੇ ਅਸੀਂ ਪਿਛਲੀ ਵਾਰ ਕਿੱਟੀ ਪਾਈ ਸੀ ਨਾ। ਤਾਂ ਵੀ ਸਾਡਾ ਇੱਕ ਮਹੀਨਾ ਟੱਪ ਦਿੱਤਾ ਸੀ ਅਸੀਂ। ਕਿਉਂਕਿ ਸਾਰਿਆਂ ਨੇ ਕਹਿ ਦਿੱਤਾ ਸੀ ਕਿੱਟੀ ਜੂਨ ਤੋਂ ਪਹਿਲੇ ਰੱਖ ਲਓ ਇੱਕ ਦੋ ਤਰੀਕ ਨੂੰ।
ਅੱਛਾ -ਅੱਛਾ।
ਜਾਂ ਫੇਰ ਇੱਕ ਅਸੀਂ ਪਿਛਲੇ ਸਾਲਾਂ ਚ ਕੀਤਾ ਸੀ ਨਾ ਜੂਨ ਦੇ ਮਹੀਨਾ ਜੂਨ ਦੇ ਮਹੀਨੇ ਅਸੀ ਗਏ ਨੀ ਸੀ। ਤੇ ਜੁਲਾਈ ਚ ਗਏ ਸੀ।
ਅੱਛਾ।
ਹਮ, ਜਾਂ ਫੇਰ ਸਟਾਰਟਿੰਗ ਚ ਰੱਖ ਦਿੰਨੇ ਹਾਂ। ਇੱਕ ਦੋ ਤਰੀਕ ਨੂੰ ਵੀ ਸਾਰੀਆਂ ਆ ਜਾਣਾ।
ਹਾਂ, ਇਹ ਵੀ ਠੀਕ ਹੈ। ਕੋਈ ਐਸੀ ਗੱਲ ਨਹੀਂ।
ਚਲੋ ਹੋਰ ਸੁਣਾਓ ਕੌਣ, ਕੌਣ ਹੋਇਆ ਤੁਹਾਡੇ ਚੋਂ।
ਬਸ ਹੈਗੇ ਨੇ ਪੰਜ ਦਸ ਜਣੇ ਹੋ ਗਏ ਨੇ, ਮੈਂ ਕਿਹਾ ਚਲ ਤੁਹਾਡੇ ਤੋਂ ਪੁੱਛ ਲੈਨੀ ਆਂ।
ਅੱਛਾ।
ਚਲੋ ਹੋਰ, ਸਭ ਠੀਕ ਨੇ। ਅੱਜ ਕੀ ਦਿੱਤਾ ਤੁਸੀਂ ਬੱਚਿਆਂ ਨੂੰ, ਟਿਫੱਨ ਚ
ਅੱਜ- ਅੱਜ ਮੈਂ ਆਪਣੇ ਕਾਕੇ ਨੂੰ ਫਰੈਂਚ ਬਣਾ ਕੇ ਦਿੱਤੇ ਨੇ।
ਫ੍ਰੈਂਚ ਫਰਾਈਜ਼ ਕੁੱਛ ਜ਼ਿਆਦਾ ਨਹੀਂ ਖਾਂਦਾ ਫ੍ਰੇਚ ਫਰਾਈਜ਼।
ਔਰ ਸਵੇਰੇ- ਸਵੇਰੇ ਰੋਣਾ ਪੈ ਜਾਂਦਾ ਉਹਨੂੰ ਤਾਂ ਸਵੇਰੇ ਇਨਾ ਰੋਇਆ ਵੇ ਕਿ ਮੈਂ ਇਔ ਲੈ ਕੇ ਜਾਣਾ ਮੈਂ ਕਿਹਾ ਮੈਂ ਕਿਹਾ ਅੱਜ ਆਲੂ ਵੀ ਨੀ ਪਏ ਦੇ ਝੂਠ ਬੋਲਤਾ ਸੀ ਮੈਂ। ਕਿ, ਅੱਜ ਆਲੂ ਵੀ ਨੀ ਹੈ ਤੂੰ ਰਹਿਣ ਦੇ ਤੇ ਮੰਮੀ ਆ ਕੇ ਕਹਿਣ ਲੱਗੀ ਪਏ ਤੇ ਹੋਏ ਨੇ ਆਲੂ
ਹ, ਹ, ਹ, ਅਹ।
ਮੈਂ ਕਿਹਾ, ਮੈਂ ਉਹਨੂੰ ਝੂਠ ਬੋਲਦੀ ਤੁ ਸੱਚਾਈ ਤੱਲੀ ਦੋ।
ਬਸ ਮੈਂ ਤਾਂ ਬ੍ਰੈਡ ਬੱਟਰ ਦੇ ਦਿੱਤਾ ਆਪਣੀ ਗੁੜੀਆਂ ਨੂੰ।
ਤੇ ਬੱਚੇ ਨੂੰ ਪਰੋਂਠੀ ਦੀ ਬ੍ਰੈਡ ਬਟਰ
ਨਹੀਂ ਮੇਰੇ ਬੱਚੇ ਨੀ ਖਾਂਦੇ।
ਪਹਿਲੀ ਵਾਰੀ ਲੈ ਕੇ ਗਈ ਏ ਦੇਖੀ ਵਾਪਸ ਆਂਦਾ ਕਿ ਵੈਸੇ ਉਹਦਾ ਲੰਚ ਵਾਪਸ ਹੀ ਆਂਦੈ।
ਵੈਸੇ ਤੇ ਮੇਰਾ ਕਾਕਾ ਇਨਾ ਤੇਜ਼ ਹੋ ਗਿਆ ਵੇ ਸਾਡਾ, ਸਾਡਾ ਮੇਰਾ ਦਰਾਣੀ ਦਾ ਮੁੰਡਾ ਨਾ ਉਹ ਵੀ ਇੰਝ ਕਰਦਾ ਵੇ। ਉਹਨੂੰ ਵੇਖ, ਵੇੱਖ ਕੇ ਉਹ ਵੀ ਇੰਝ ਕਰਨ ਲੱਗ ਗਿਆ ਵੇ ਆਪਣੀ ਅਗਲੀ ਚੈਨ ਦੇ ਵਿੱਚ ਨਾ ਰੋਟੀਆਂ ਸੁੱਟ ਕੇ ਆ ਜਾਏਗਾ ਜਾਣ ਕੇ ਮੈਂ ਖਾ ਲਿਆ ਨੇ। ਹਮ ਹੁਣ ਮੈਂ ਸਗੋ ੳਦੀ ਮੈਡਮ ਨੂੰ ਸਗੋ ਫੋਨ ਸੋਚਦੀ ਮੈਂ ਫੋਨ ਕਰਾਂ ਕਿ ਮੈਡਮ ਨੂੰ ਕਾਂਹ ਕੇ ਰੋਟੀ ਅਗਲੀ ਪੋਕਟ ਚ ਪਾ ਕੇ ਆ ਜਾਂਦਾ ਵੇ।
ਅੱਛਾ।
ਹਮ
ਰੋਟੀ ਨਹੀਂ ਖਾਦੇ ਸਗੋਂ ਮੇਰੀ ਗੁੜੀਆ ਮੇਰੀ ਗੂੜੀਆਂ ਹਾਫ ਰੋਟੀ ਖਾ ਜਾਂਦੀ ਹੈ
ਹ ਕੱਲ ਸਗੋਂ ਰੋ ਰੋ ਕੇ ਕੱਲ ਸਗੋਂ ਰੋ ਰੋ ਕੇ ਉਹ ਰੋ ਕੇ ਫਰੈਂਚ ਲੈ ਕੇ ਗਿਆ ਮੇਰੇ ਕੋਲ ਜਿੰਨੇ ਖਾਣੇ ਖਾ ਆ ਵੈ ਜੇ ਬਾਕੀ ਬਚ ਗਏ ਨੇ ਸਭ ਅੱਗੇ ਬੁੱਕ ਸੁੱਟ ਕੇ ਆ ਗਿਆ ਮੈਂ
ਨਿਕੱਮਾ ਥੋੜਾ ਬੱਚਾ ਕੁੱ ਜ਼ਿਆਦਾ ਹੀ ਤੇਜ ਹੈਗੈ।
ਬੱਚਾ ਤੇਜ਼ ਨੀ ਹੈ ਵੇਖੋ ਵੇਖੀ ਬੱਚੇ ਤੇਜ਼ ਹੋ ਜਾਂਦੇ ਨੇ ਤੁਸੀਂ ਇਕੱਲੇ ਜਾਂਦੇ ਹੋ ਨਾ ਮ ਹੱਲੇ ਕੋਈ ਬੱਚਾ ਨੀ ਨਾ ਹੈ ਦੂਜਾ ਕੋਈ ਦੋ ਬੱਚਿਆਂ ਨਾਲ ਫਰਕ ਪੈ ਜਾਂਦਾ ਵਾ ਖਾਸ ਕਰ ਜੇ ਬੱਚੇ ਇੱਕੋ ਜੇ ਹੋਣ।
ਸਹੀ ਗੱਲ, ਮੇਰੇ ਬੱਚੇ ਤਾਂ ਠੀਕ ਨੇ ਸ਼ਰੀਫ ਨੇ ਹਾਂਜੀ।
ਬੱਚੇ ਕਹਿੰਦੇ ਨੇ ਸ਼ਰੀਫ ਹੋਣੇ ਵੀ ਨੀ ਚਾਹੀਦੇ ਠੀਕ ਨੇ ਸ਼ਰਾਰਤੀ ਨੇ।
ਹਾਂ ਸਹੀ ਗੱਲ ਏ, ਹੁਣ ਮੇਰੀ ਬੇਟੀ ਨੂੰ ਮੇਰੇ ਬੇਟੀ ਨੂੰ ਇਕ ਬੱਚੇ ਧੱਕਾ ਮਾਰਿਆ ਠੀਕ ਹੈ ਕਹਿੰਦੀ ਮੰਮਾ ਮੈ ਨਾ ਉਹਨੇ ਧੱਕ ਧੱਕਾ ਮਾਰਿਆ, ਮੈਂ ਕਿਹਾ ਤੂੰ ਵੀ ਧੱਕਾ ਮਾਰ ਦੇਣਾ ਸੀ ਥੱਪੜ ਮਾਰ ਦੇਣੀ ਸੀ ਉਹਨੂੰ ਖਿਚਾ ਕੇ ਤੂੰ ਮੈਂਨੂੰ ਧੱਕਾ ਕਿਉਂ ਮਾਰਿਆ। ਕਹਿੰਦੇ ਮੰਮਾ ਮੈਂ ਅਗਰ ੳਨੂੰ ਥੱਪੜ ਮਾਰਦੀ ਫੇਰ ੳਹ ਮੈਮ ਕੋਲ ਚਲਾ ਜਾਂਦਾ ਮੈਂ ਮੈਂ ਉਸੇ ਮੁੇ ਥੱਪੜ ਮਾਰੀ ਮੈਂ ਕਿਹਾ ਤੂੰ ਕਹਿ ਦਿੰਦੀ ਕਿ ਮੈਂ ਪਹਿਲੇ ਇਸੇ ਮੁੇ ਧਥੱਕਾ ਮਾਰਾ ਮੈਂ ਕਿਹਾ ਆਪਣਾ ਸਟੈਂਡ ਲਿਆ ਕਰਨਾ ਨਹੀਂ ਮੈਂ ਨੀ ਮਾੜਾ ਮੈਂ ਕਿਹਾ ਅੱਗੂ ਥੱਕਾ ਮਾਰਿਆ ਕਹਿੰ ਦੋ ਥੱਕ
ਮੇਰਾ ਮੁੰਡਾ ਹੋਵੇ ਨਾ ਤਿੰਨ ਦੋ ਸਮ ਇਕੱਠੀ ਮਾਰ ਗਿਆ ਮੇਰਾ ਪੁੱਤਰ ਹੁੰਂਦਾ ਦੋਿੰਨ ਇਕੱਠੀਆਂ ਮਾਰ ਕੇ ਗਾਣ ਸੁਣਿਆ ਤਾਂ ਉਹ ਤਾਂ ਉਹ ਤੇ ਇਸ ਤਰ੍ਹਾਂ ਚਰੇ ਮੇਰੇ ਤੇ ਉਹ ਘਰ ਆ ਕਹਿ ਵੀ ਦਿੰਦਾ ਮੈਂ ਕ ਮੁੰਡੇ ਨੇ ਮਾਰਿਆ ਸੀ ਤੇ ਮੈਂ ਮਾਰ ਕੇ ਆਇਆ ਉਹਨੂੰ ਮੈਂ
ਹਾਂ ਹੁੰਦਾ ਆ।
ਇੱਕ ਇੱਕ ਲੜਕੀ ਆਵੇ ਸਿਦਰ ਨਾਮ ਹੈ ਕੁੜੀ ਦਾ ਮੇਰੀ ਕਲਾਓ ਦੇ ਵਿੱਚ ਤੇ ਉਹਨੇ ਕਦੀ ਮਾਰਿਆ ਹੋਣਾ ਮੈਂ ਨਾਲ ਹੀ ਕਹਿ ਤ ਉਹਨੇ ਮੈਂ ਮਾਰਿਆ ਸੀ ਵੀ ਮੈਂ ਵੀ ਮਾਰ ਕੇ ਆ ਗਿਆ ਮੈਂ ਤਾਂ ਫੋਨ ਆ ਜਾਏਗਾ ਵੇਖਣਾ ਹਣਾ
ਸਹੀ ਹੈ ਸਹੀ ਹੈ
ਹਮ
ਚ ਹੋਰ ਮੈਂ ਵੀ ਆਉਣਾ ਚਾਹੁੰਦਾ
ਵ ਬਸ ਵਧੀਆ ਵਧੀਆ ਹੋ ਬੱਚਾ ਸ਼ਰੀਫ ਹੀ ਚੰਗੇ ਲਗਦੇ ਬੱਚੇ ਸ਼ਰੀਫ ਹੀ ਪੈੜੇ ਲੱਗਦੇ ਨੇ ਬੱਚੇ ਜ ਚੁਸਤ ਨੇ ਉਹ ਵੀ ਪੈੜੇ ਲੱਗਦੇ ਨੇ ਹੈ
ਨਹੀਂ ਨਹੀਂ ਮੇਰਾ ਬੇਟਾ ਤਾਂ ਬੜਾ ਚੁਸਤ ਹੈਗਾ
ਕਿਉਂਕਿ ਬੱਚੇ ਸ਼ਰੀਫ ਹੋਉਣਗੇ ਸਿਖਾਉਣਗੇ ਕਿੰਨਾ ਸ਼ਰੀਫ ਇਹਨੂੰ ਪਤਾ ਹੀ ਨਹੀਂ ਹੈ ਕੁੱਝ ਗੱਲ ਦਾ ਠੀਕ ਹੈ ਜਿਵੇਂ ਬੱਚੇ ਚੁਸਤ ਆਉਂਦਾ ਸੀ ਕਹਾਂਗੇ ਹਾਈ ਕਿੰਨਾ ਤੇਜ਼ ਮੁੰਡਾ ਵੇ ਖਾਓ ਦੁਨੀਆ ਐਸੀ ਹੈ ਕਿੱਥੇ ਟਿਕਣ ਦਿੰਦੀ ਹੀ ਨੀ ਆ
ਹਾਂ ਸਹੀ ਗੱਲ ਹੈ ਕਲੂੰ ਮੈਂ ਕਹਿਣਾ ਸੀ ਕਿ ਨਾਸ਼ਤਾ ਤੁਸੀਂ ਕਰ ਲਿਆ
ਨਾ ਹਲੇੇ ਬਣਾਇਆ ਕਿਸੇ ਨੇ ਨੀ ਹਜ ਤੱਕ
ਅੱਛਾ ਹਜੇ ਤੁਸੀਂ ਮਤਲਬ ਚਾਹ ਪੀਤੀ ਆ ਜ ਤੁਸੀਂ
ਹਾਂ, ਚਾਹ ਪੀਤੀ ਦੀ ਆ ਕੋਈ ਹਲੇ ਕੋਈ ਨਾ ਕੋਈ ਮ ਜਿਹੜੇ ਹਸਬੈਂਡ ਨਾ, ਉਹ ਸਵੇਰੇ ਸਵੇਰੇ ਨੂੰ ਲੰਚ ਕਰਦੇ ਪਏ ਨੇ ਰੋਟੀ ਤੋਂ ਚਾਹ ਜਦੋਂ ਪੀਂਦੇ ਨਾ ਉਦੋਂ ਰੋਟੀ ਖਾ ਲੈਂਦੇ ਦੋ ਤਿੰਨ,
ਹੂੰ, ਸਹੀ ਹੈ ਸਹੀ,
ਫੇਰ ਮੈਨੂੰ ਚਿੰਤਾ ਹੀ ਨੀ ਆਉਂਦੀ, ਫੇਰ ਮੈਨੂੰ ਦੁਪਹਿਰ ਤੇ ਲੱਗ ਜਾਂਦੀ ਕਿਉਂ ਟਾਇਮ ਸਰ ਟਾਇਮ ਪਹਿਲੇੇ ਰੋਟੀ ਪਾ,
ਹਸਬੈਂਡ ਐਮ ਏ ਕਰਦਾ ਪਹਿਲਾ ਤੇ ਵੇ ਹੀ ਰੱਖਣਾ,
ਉਹਨੂੰ ਆਪਣੇ ਸਿਰ
ਗੱਲ ਕਰਦੀ ਜਿਵੇਂ ਤੁਹਾਡੇ ਹਸਬੈਂਡ ਹੁਣ ਹੋ ਗਏ ਨਾ, ਕੀ ਨਾਸ਼ਤਾ ਜਲਦੀ ਕਰ ਲਦੇ ਤਾਂ ਅੱਛੀ ਗੱਲ ਹੈ।
ਨਹੀਂ ਉਹ ਤਾਂ ਹੁਣ ਉਹ ਦਾ ਸਿਰ ਤੇ ਨਾ ਤਾਂ ਕਰਦੇ ਨੇ, ਜੇ ਬਾਂ ਚ ਰਾਤੀ ਰੋਟੀ ਨਹੀਂ ਖਾਧੀ ਹੁੰਦੀ, ਤਾਂ ਕਰਦੇ ਨੇ ਸੋਹਣਾ ਕਰਦੇ ਨੇ ਰਾਤੀ ਰੋਟੀ ਨਹੀਂ ਖਾਧੀ ਹੁੰਦੀ ਟਾਈਮ, ਪਹਿਲੇ ਚਾਹ ਦੁੱਧ ਪੀ ਲਿਆ, ਫਿਰ ਖਾਂਦੇ ਰੋਟੀਆਂ ਨਾ ਖਾਂਦੇ ਨੇ,
ਸਹੀ ਹੈ ਸਹੀ, ਹੈ ਹੋਰ,
ਬਸ ਵਧੀਆ ਅੱਜ ਮੈਂ ਇਸ ਕਮਰੇ ਬੜਾ ਗੰਦ ਪਿਆਇਆ ਅੱਜ ਮੈਂ ਸਾਰਾ ਕੱਪੜਾ ਕੱਢ ਦਿੱਤਾ ਜਰਾਵਰ ਦਾ ਬਾਹਰ,
ਅੱਛਾ।
ਦੇਣ ਵਾਲਾ ਨਾ ਮੈਂ ਕਿਹਾ ਦੇ ਦਾ ਪੂਰੀ ਬਵਾਂ ਦੇ ਕੱਪੜੇ ਸੀ ਉਹ ਮੇਰੇ ਦਿਓਰ ਦੇ ਮੁੰਡੇ ਦੇ। ਉਹਨੇ ਮੈਨੂੰ ਦਿੱਤਾ ਨੇ ਉਹ ਪਾਂਦਾ ਬੂੰਦਾ ਹੈ ਨੀ ਮੈਂ ਬਾਰ ਸਾਂਭ, ਹਾਂ, ਰੱਖਿਆ ਦੇਣਾ, ਤੇ ਉਹ ਚੱਲੀ, ਵੀ ਹੈ ਮੇਰੀ ਦਰਾਣੀ ਬਾਹਰ ਉਹ ਦੋ ਤਿੰਨ ਦਿਨ ਸ਼ਰਟਾਂ ਕਹਿੰਦੀ ਵੀ ਸੀ ਫ ਦੇਜਰਾਤ ਦੇਣ ਵਸਤੇ ਮੈਂ ਕਿਹਾ ਚ ਕੋਈ ਨੀ ਹੁਣ ਵੇਖ ਕੇ ਨਾ ਦੇ ਦਿੰਦੀ ਆ,
ਅੱਛਾ-ਅੱਛਾ, ਉਹ ਤਾਂ ਬੱਚਿਆਂ ਦੇ ਪੇਪਰ ਹੈਗੇ ਪਰੇਓ ਡੀ ਤੇ ਉਹ ਚੱਲੇ ਨੇ,
ਆਹੋ ਹੁਣ ਗੱਲ ਕਰ ਲਈ ਨਾ ਮੈਡਮ ਨਾਲ ਕਹਿੰਦੀ ਕੋਈ ਨੀ ਆ ਕੇ ਦੇ ਦੇਣਾ।
ਅੱਛਾ-ਅੱਛਾ, ਸਹੀ ਹੈ।
ਕਿਉਂਕਿ ਪਹਿਲੇ ਨੰਬਰ ਚ ਵਧੀਆ ਨੰਬਰ ਆਏ ਹੋਣਗੇ ਨਾ ਮੈਂ ਨਾ ਕਹਿੰਦੀ ਉਹ ਨੰਬਰ ਲਾਵਾਂ ਅਸੀਂ।
ਅੱਛਾ, ਇਹ ਵੀ, ਵਧੀਆ ਗੱਲ ਆ ਜੀ, ਹੂੰ।
ਪਹਿਲੇ ਨੰਬਰ ਵਧੀਆ ਆਏ ਦੇ ਨੇ ਤੂੰ ਚਲੇ ਜਾ ਮੈਂ ਨੰਬਰ ਲਾ ਦਾਂਦੇ ਅ ਉਹ ਜੇ ਆ ਕੇ ਤੁਸੀਂ ਦੇ ਸਕਦਾ ਹੋ, ਦੇ ਦੇਗਾ ਨਹੀਂ ਦੇ ਸਕਦਾ ਤਾਂ ਨੰਬਰ ਅਸੀਂ ਉਹ ਲਾ ਦੇ ਗੇ, ਪਹਿਲੇ ਗੱਲ ਕਰਕੇ ਚੱਲੇ ਹਾਂ। ਮੈਂ ਵੀ ਤੇ ਇੰਝ ਹੀ ਕੀਤਾ ਸੀ ਜਦੋਂ ਮੈਂ ਇੰਦੋਰ ਗਈ ਸੀ ਨਾ ਤੇ ਮੈਂ ਵੀ ਗੱਲ ਕਰਕੇ ਗਈ ਹਾਂ, ਨਹੀਂ ਵੈਸੇ ਤਾਂ ਮੇਰੇ ਕੁੜੀਆਂ ਦੇ ਪੇਪਰ ਮੈਂ ਦੇਖ ਕੇ ਗਈ ਸੀ ਮੈਂ ਪਤਾ ਕਿਦੀ ਗੱਲ ਕਰਦੀ ਪੈ ਮਾ,
ਹਾਂ, ਬੱਚੇ ਤਾਂ ਛੋਟੇ ਨੇ ਫਿਰ ਕੋਈ ਐਸੀ ਗੱਲ ਨਹੀਂ, ਹੂੰ। ਚਲੋ ਬਹੁਤ,
ਚਲੋ ਮੈਂ ਦੁਬਾਰਾ ਫੋਨ ਕਰਨੀ ਠੀਕ ਹੈ, ਟੈਮ ਹੋ ਗਿਆ, ਹਾਂਜੀ ਠੀਕ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ,